ਹੋਰ ਕੀ ਕਰਦੇ ਪਏ ਸੀ?
ਬਸ ਅ ਸ਼ਾਮ, ਸ਼ਾਮ ਵੇਲੇ ਕਿਹਾ ਪਹਿਲੇ ਸਾਰਾ ਦਿਨ ਦਾ ਸਾਡਾ ਅਜ ਕੱਲ ਸੰਡਾ ਸੰਡੇ ਵਾਲੇ ਦਿਨ ਤਾਂ ਇਹ ਹੁੰਦਾ ਏ ਕਿ ਪਹਿਲੇ ਸਵੇਰੇ ਵੀ ਗੁਰਦੁਆਰੇ ਜਾਣਾ ਹੁੰਦਾ ਸਾਨੂੰ, ਸਵੇਰੇ-ਸਵੇਰੇ ਦਾ ਵੀ ਸਾਡਾ ਪ੍ਰੋਗਰਾਮ ਗੁਰਦੁਆਰੇ ਹੁੰਦਾ ਏ, ਹਾਂ। ਫੇਰ ਅੱਜ ਕੱਲ ਸ ਗੁਰੂ ਅਰ ਜਨ ਦੇਵ ਜੀ ਦੇ ਸ਼ਹੀਦੀ ਗੁਰਪੁਰਬ ਚੱਲਦੇ ਪਏ, ਚਲਾ ਚਾਲੀਆ ਲੱਗਾ ਦਾ ਸਾਰੇ ਗੁਰਦੁਆਰਿਆਂ ਚ ਤੇ ਉਹੀ ਪਾਠ ਚੱਲਦੇ ਲੜੀ ਲੱਗੀ ਦੀ ਏ ਤੇ ਫਿਰ ਸਾਨੂੰ ਵੀ ਸ਼ੌਂਕ ਵੀ ਆਂਦਾ ਹੈ ਤੇ ਚੰਗਾ ਵੀ ਲੱਗਦਾ ਏ ਤੇ ਜਾਈ ਦਾ ਫਿਰ ਡੇ ਦੀ ਰੁਟੀਨ ਈ ਬਨ ਗਈ ਦੀ ਏ।
ਹਾਂ, ਹਾਂ, ਹਾਂ ਚਲੋ ਵਧੀਆ ਹਾਂਜੀ-ਹਾਂਜੀ ਹਾਂ, ਗਰਮੀ ਸ਼ੁਰੂ ਹੁੰਦੀ ਨਾ ਮਈ ਜੂਨ ਸ਼ੁਰੂ ਹੋ ਜਾਵੇ ਤੇ ਫਿਰ ਆਪਣੇ ਆਪ ਸ਼ਹੀਦੀ ਦਿਨਾਂ ਦਾ ਅਹਿਸਾਸ ਜਾਂਦਾ ਨਾ, ਗਰਮੀ ਚ ਇਹ ਹੁੰਦਾ ਹਾਂ ਸਾਡੇ ਵੀ ਇੱਥੇ ਗੁਰਦੁਆਰੇ ਚੱਲਦੇ ਅਸੀਂ ਵੀ ਜਾਨੇ ਵਿੱਚ-ਵਿੱਚ ਜਾਨੇ, ਰੈਗੂਲਰਲ ਨੀ ਸਾਡੇ ਕੋਲ ਜਾਇਆ ਜਾਂਦਾ। ਕਿਉਂਕਿ ਦੂਰ ਹੈ ਸਾਡਾ ਥੋੜਾ ਗੁਰਦੁਆਰਾ, ਹਾਂ ਐਤਵਾਰ ਉਂਝ ਸਵੇਰੇ ਤੇ ਜਾਈਦਾ ਐ। ਹਾਂ।
ਹੂੰ, ਉਹੀ, ਉਹੀ ਨਾ ਫੇਰ ਬਸ ਗੁਰਦੁਆਰੇ ਜਾਈਦਾ ਤੇ ਫੇਰ ਉਸ ਤਰ੍ਹਾਂ ਹੀ ਰੂਟੀਨ ਬਨ ਗਈ। ਆ ਕੇ ਥੋੜ੍ਹਾ ਚਾਹ ਵਾਹ ਪੀਵੀ ਦੀ ਏ। ਤੇ ਫੇਰ ਘਰ ਦੇ ਕੰਮ ਵੇਖ ਲਈਦਾ, ਕੁਛ ਘਰ ਦਾ ਕੰਮ ਦੇਖ ਲਈਦਾ, ਛੋਟਾ ਮੋਟਾ ਬਸ ਇਸਤਾਂ ਹੀ ਚੱਲਦਾ ਏ।
ਜਾ ਰਹੇ ਹੋ, ਹਾਂ ਵਧੀਆ ਰੂਟੀਨ ਬਣੀ ਦੀ ਨਾਲੇ ਅਪਨੇ ਇਤਿਹਾਸ ਨਾ, ਧਰਮ ਨਾ ਬਨ ਤਾਂ ਜੂ
ਜੁੜਿਆ ਹਾਂ, ਬਿਲਕੁਲ-ਬਿਲਕੁਲ, ਔਰ ਨਾਲੇ
ਉਹੀ ਨਾ ਤਾਂ, ਹਾਂਜੀ-ਹਾਂਜੀ, ਹਾਂ, ਹਾਂ ਉਹੀ, ਉਹ ਫਿਰ ਦਿਨ ਮਤਲਬ ਜਦੋਂ ਅਸੀਂ ਇੰਝ ਗੁਰਦੁਆਰੇ ਜਾਂਦੇ ਕੁਛ ਸ਼ਬਦ ਏ, ਕੋਈ ਕਥਾ ਸੁਨੀ ਦੀ ਹੈ ਨਾ ਫੇਰ ਉਹ ਦਿਨਾਂ ਦਾ ਅਹਿਸਾਸ ਵੀ ਹੁੰਦਾ ਐ ਨਾ ਵੀ ਕਿਵੇਂ ਵ ਮਹਾਰਾਜ ਨੇ ਸ਼ਹੀਦੀਆਂ ਪਾਈਆਂ।
ਬਿਲਕੁਲ-ਬਿਲਕੁਲ, ਬਿਲਕੁਲ ਉਹਨਾਂ ਦਾ ਤਾਂ ਦੇਨੀਆਂ ਨਹੀਂ ਦੇ ਸਕਦੇ, ਜੋ ਉਹਨਾਂ ਨੇ ਕਰ ਦਿੱਤਾ ਸਾਡੇ ਵਾਸਤੇ। ਹੂੰ।
ਰਸੋਈ ਚ ਜਾਈਏ ਕੋਈ ਸੇਕ ਸੂਕ ਲੱਗ ਜਾਂਦਾ ਤੇ ਉਸ ਵੇਲੇੇ ਯਾਦ ਆਂਦੀ ਫੇਰ ਉਹਨਾਂ ਦੀ, ਬਈ ਉਹਨਾਂ ਨੇ ਕਿਵੇਂ ਤੁਸੀ ਇਹ ਅਪਨੇ ਤੇ ਬਰਦਾਸ਼ਤ ਕੀਤੀ, ਹਾਂ ਹਾਂਜੀ -ਹਾਂਜੀ ਉਹ ਉਹਨਾ ਦਿਨਾਂ 'ਚ ਤੇ ਆਉਂਦਾ ਹੀ ਆਉਂਦਾ ਨਾ ਦੋ ਮਹੀਨੇ ਤੇ ਬਿਲਕੁਲ ਉਹਨਾ ਦਾ ਇਹਸਾਸ ਹੁੰਦਾ ਏ।
ਤੇ ਫੇਰ ਅਸੀਂ ਇਹੀ ਜੋ ਕਹਿੰਦੇ ਹਾਂ ਕਿ ਉਹ ਤੇ ਵਿਚਾਰੇ ਏਡੀਆਂ ਤੱਤੀਆਂ ਤਵੀਆਂ ਤੇ ਇੰਨੀ ਗਰਮੀ ਵਿੱਚ ਬੈਠੇ ਤੇ ਅਸੀਂ ਜਰਾ ਜਿਹਾ ਸੇਕ ਲੱਗ ਜਾਂਦਾ ਤੇ ਸਾਨੂੰ ਹੂ ਹੂ ਕਰਨ ਲੱਗ ਜਾਂਦੇ ਆ ਜ ਜਲਦੀ ਕਦੀ ਪਾਣੀ ਪਾ ਕਦੀ ਕੁਛ ਲਗਾ ਕਦੀ ਕੁਛ ਕਰਨ ਲੱਗ ਜਾਂਦੇ ਤੇ ਉਹ ਤੇ ਇੰਨਾ ਵਿਚਾਰੇ ਇੰਨਾ ਸਾਡੇ ਵਾਸਤੇ ਸਹਿਣ ਕਰਕੇ ਗਏ ਆ, ਹੂੰ ਹੂੰ ਬਸ ਇਹੀ ਰੋਜ਼ ਜਪਇਓ ਗੁਰੂ ਅਰਜਨ ਦੇਵ ਜੀ ਉਹ ਤਾਂ ਨਾ ਇਹਏ ਵੱਲਾ ਸ਼ਬਦ ਰੋਜ਼ ਬੋਲਦੇ ਆ ਤੇ ਬੜਾ ਮਨ ਨੂੰ ਸ਼ਾਂਤੀ ਵੀ ਮਿਲਦੀ ਹੈ ਤੇ
ਜੀ ਹਾਂਜੀ। ਹਮ ਹਾਂਜੀ ਹਾਂ ਆਹ ਸਾਡੇ ਵੀ ਇਸ ਤਰ੍ਹਾਂ ਹੀ ਚੱਲਦਾ ਹੈ ਬਸ ਗਰਮੀਆਂ 'ਚ ਅਸੀ ਤਿੰਨ ਦੋ ਤਿੰਨ ਵਜੇ ਸਟਾਰਟ ਹੋ ਜਾਂਦਾ ਫਿਰ ਪੰਜ ਵਜੇ ਤੱਕ ਤੇ ਹੁੰਦਾ ਹੀ ਏ। ਛੇ ਵੱਜ ਜਾਂਦੇ ਸਾਨੂੰ ਵੀ ਛੇ ਸਾਢੇ ਛੇ ਘਰ ਆਉਂਦੇ ਹਾਂਜੀ।
ਵਿੱਚ ਕੀ ਸੀਗਾ ਪਾਠ ਹੁੰਦਾ ਸੀ ਤੇ ਲੇਡੀਜ਼ ਜਿਹੜੀਆਂ ਸੀ ਨਾ ਜਿਵੇਂ ਪਾਰਟੀ ਨਹੀਂ ਹੁੰਦੀ ਕਦੀ ਆ ਜੀ ਅੱਜ ਸਮੋਸਿਆਂ ਦਾ ਪ੍ਰਸ਼ਾਦ ਕਦੀ ਅੱਜ ਬ੍ਰੈਡ ਪਕੌੜੇ ਤੇ ਇਸ ਸਾਲ ਵੈਸੇ ਇੱਕ ਦੋ ਸਾਲਾਂ ਤੋਂ ਉਹਨਾਂ ਨੇ ਅਨਾਊਂਸ ਕਰਦੇ ਪਏ ਸੀਗੇ ਸ਼ਹੀਦੀ ਗੁਰਪੁਰਬ ਹੁੰ ਇਹਨਾਂ ਚ ਤੁਸੀਂ ਮਿੱਠਾ ਨਹੀਂ ਲਿਆਣਾ। ਲਿਆਣਾ ਤੁਸੀਂ ਕੁਛ ਐ
ਹਾਂਜੀ ਆ ਉਹ ਤੇ ਸਾਡੇ ਡੇਲੀ ਹੁੰਦਾ ਹੀ ਹੁੰਦਾ ਕੋਈ ਨਾ ਕੋਈ ਲੈ ਕੇ ਆਉਂਦਾ ਜਾਂ ਵਾਰੀ ਦੀਆਂ ਲਾ ਲੈਂਦੇ ਆ
ਨਾ ਹੁਣ ਵਾਰੀ -ਵਾਰੀ ਹੀ ਲਗਾ ਦਿੱਤੀ ਹੈ ਨਾ ਉਹਨਾਂ ਨੇ ਕਿਹਾ ਇੱਕ ਮਿੱਠੇ ਜ ਠੰਡੇ ਮਿੱਠੇ ਜਲਦੇ ਸ਼ਰਬਤ ਜਿਹੜਾ ਬਣਾਉਂਦੇ ਆ ਕੱਚੀ ਲੱਸੀ ਜਿਹੜੀ ਹਾਂ ਛਬੀਲ ਔਰ ਇੱਕ ਚਨ ਛੋਲਿਆਂ ਦਾ ਪ੍ਰਸ਼ਾਦ ਕਹਿੰਦੇ ਕਿ ਸਾਡੇ ਬਾਬਾ ਜੀ ਨੇ ਤੇ ਆਪਣੀ ਭਗਤੀ ਵੀ ਕੀਤੀ ਤੇ ਜੋ ਜਿਹੜੇ ਅੱਗੋਂ ਅੱਗੋਂ ਜਿਹੜੇ ਹੋਏ ਸ਼ਕਤੀ ਵਾਲੇ ਬੰਦੇ ਤੇ ਉਹਨਾਂ ਨੇ ਛੋਲੇ ਖਾ ਕੇ ਗੁਜ਼ਾਰੇ ਕੀਤੇ ਦੇ ਆ। ਕੋਈ ਪਕਵਾਨ ਥੋੜ੍ਹੀ ਉਹਨਾਂ ਨੂੰ ਮਿਲਦੇ ਸੀ, ਜਿਹੜੇ ਸਾਡੇ ਬਾਬਾ ਜਿਹੜੇ ਵੀ ਸ਼ਹੀਦ ਹੋਏ ਆ ਬਾਬਾ ਦੀਪ ਸਿੰਘ ਜੀ ਹੋਏ, ਹੋਰ ਜਿਹੜੇ ਜਿੰਨਿਆਂ ਨੇ ਵੀ ਬਾਂ ਕੀਤੀਆਂ ਤੇ ਛੋਲੇ ਖਾਣੇ ਅਤੇ ਪਾਣੀ ਪੀਣਾ ਬਸ
ਮਸਾਲਿਆਂ ਮਸੂਲਿਆਂ ਵਾਲੇ ਪਹਿਲਾਂ ਤਾਂ ਸਿਰਫ ਉਹ ਉਬਲੇ
ਪੈ ਉਬਲੇ ਕੀ ਭਿੱਗੇ ਹੋਏ ਉਬਲੇ ਵੀ ਨੀ ਭਿਗੋ ਦਿੱਤੇ ਉਹੀ ਖਵਾ ਖਾ ਲੈਂਦੇ ਸੀ ਤੇ ਬੜੀ ਯਾਦ ਹੋ ਗਈ ਜੀਰੇ ਦਾ ਤੜਕਾ ਹਲਕਾ ਜਿਹਾ ਨਮਕ ਜੀਰੇ ਦਾ ਤੜਕਾ ਲਗਾ ਦਿੱਤਾ ਅੱਜ ਕੱਲ੍ਹ ਲੋਕੀ ਮਸਾਲੇ
ਹੁਣ ਤੇ ਹੀ ਨਾ ਲੰਗਰਾਂ 'ਚ ਵੀ ਬਸ ਹੁਣ ਤੇ
ਸਵਾਦ ਹਾਂ ਸਵਾਦ ਭਾਲਦੇ ਲੋਕ ਵੀ ਸੁਵਾਦ ਭਾਲਦੇ ਅਤੇ ਬਣਾਉਣ ਵਾਲੇ ਵੀ ਕਹਿਣਗੇ ਜੀ ਫੋਨ ਜਦੋਂ ਅਨਾਊਂਸ ਹੀ ਕਰੇਗੇ ਨਾ ਜੀ ਲੰਗਰ ਪੱਕ ਲੰਗਰ ਅਟੁੱਟ ਵਰਤੇਗਾ ਅੱਜ ਲੰਗਰ ਵਿੱਚ ਕੜੀ ਚਾਵਲ ਮਿਲਣਗੇ। ਤੇ ਸੰਗਤਾਂ ਐ ਨ ਜਾਣੀਆਂ ਜਿਵੇਂ ਪਤਾ ਨ ਘ ਘਰ ਤੇ ਕਰੀ ਕੜੀ ਚਾਵਲ ਖਾਧੇ ਨੀ
ਆਹ ਉਹੀ ਨਾ ਲੰਗ ਲੰਗਰ ਦਾ ਹੋ ਜਾਂਦਾ ਨਾ ਅੱਜ ਕੱਲ ਉਹੀ ਨਾ ਲੋਕੀ ਲਾ ਬੜੇ ਲ ਲੰਗਰਾਂ ਦਾ ਸਿਸਟਮ ਵੀ ਬੜਾ ਚੱਲ ਪਿਆ ਨਾ ਬੜੇ ਲੰਗਰ ਹੋ ਗਏ ਪਹਿਲਾਂ ਤੇ ਪ੍ਰਸ਼ਾਦਾ ਸਬਜ਼ੀ ਹੁੰਦੀ ਸੀ। ਉਹ ਵੀ ਬੜੀ ਵਧੀਆ ਲੱਗਦੀ ਹਾਂਜੀ ਪ੍ਰਸ਼ਾਦਾ ਸਬਜ਼ੀ ਹੋਣੀ ਪ੍ਰਸ਼ਾਦੇ ਦੇ ਉੱਤੇ ਸਬਜ਼ੀ ਪਾਣੀ ਉਹ ਇਹ ਸਾਫ ਨੀ ਹੋਣਾ, ਉਹ ਮਜਾ ਨੀ ਹੈ। ਹ ਹ ਹਾਂਜੀ ਆ ਉਤੇ ਦਾਲ ਵੀ ਸਬਜੀ ਹਾਂਜੀ
ਸਬਜ਼ੀ ਦਲ ਕੋਈ ਆ ਪਲੇਟਾਂ ਥੋੜ੍ਹੀ ਦਿੰਦੇ ਸੀ, ਅੱਜ ਕੱਲ ਜੋ ਪਈ ਡਿਸਪੋਜਲ ਆ ਗਿਆ।
ਸਕਦੇ ਨਾ। ਅੱਜ ਦੇ ਬੱਚੇ ਉਸ ਤਰ੍ਹਾਂ ਖਾ ਵੀ ਨੀ ਸਕਦੇ, ਇਹਨਾਂ ਨੂੰ ਸ਼ਰਮਾ ਗੀਆਂ ਸ਼ਰਮ ਆਏਗੀ ਪਹਿਲਾਂ ਤਾਂ ਲੰਗਰ ਖਾਂਦੇਿਆਂ ਹੀ ਸ਼ਰਮ ਆਉਂਦੀ ਹੈ। ਵੀ ਲੰਗਰ ਖਾਣਾ ਹਾਂ। ਇਹ ਵੀ,
ਵਾਕਈ ਲੰਗਰ ਘਰ ਲੰਗਰ ਉੱਥੇ ਹੀ ਜਿਵੇਂ ਖਾ ਕੇ ਆ ਜੀ ਨਾ ਤੇ ਜਿਵੇਂ ਕਹੀਏ ਕਿੰਨਾ ਸਵਾਦ ਬੜਾ ਤੇ ਚਲੋ ਇੱਕ ਪ੍ਰਸ਼ਾਦਾ ਘਰ ਲੈ ਜਾਂਦੇ ਹਾਂ, ਅਤੇ ਉਹ ਪ੍ਰਸ਼ਾਦਾ ਘਰ ਆ ਕੇ ਨਾ ਉੱਥੇ ਤਾਂ ਉੱਥੇ ਹੀ ਪਿਆ ਰਹਿ ਜਾਂਦਾ।
ਉਹ ਨਾ ਹੀ ਉਹ ਸਵਾਦ ਰਹਿੰਦਾ ਤੇ ਨਾ ਹੀ ਉਹ ਮਜ਼ਾ ਆਦਾ ਖਾਣ ਦਾ, ਭਾਵੇਂ ਕੜੀ ਹੋਏ ਕੜੀ ਕਿੰਨੀ ਸਵਾਦ ਹੁੰਦੀ ਘਰ ਬਾਏ ਚਾਂਸ ਲੈਈ ਹਾਂ।
ਹਾਂ। ਉੱਥੇ ਭਾਵੇਂ ਦੋ ਵਾਰੀ ਲੈ ਲਓ ਪਰ ਘਰ ਅਗਰ ਬਾਏ ਚਾਂਸ ਹੋਈ ਕੋ ਉਹ ਬੜੀ ਸਵਾਦ ਲੱਗੀ ਘਰ ਲੈ ਜਾਂਦੇ ਹਾਂ ਥੋੜ੍ਹੀ ਜਿਹੀ ਤੇ ਮੈਨੂੰ ਤਾਂ ਹੁਣ ਕਾਫੀ ਟਾਈਮ ਹੋ ਗਿਆ ਮੈਂ ਅਸੀਂ ਬੱਚੇ ਜਾਂਦੇ ਹਾਂ ਅਸੀਂ ਖਾ ਕੇ ਆ ਜਾਈਦਾ
ਹਾਂ। ਅਸੀਂ ਆਪ ਪਵਾ ਕੇ ਲਿਉਂਦੇ ਹਾਂ। ਹਾਂ ਅਸੀਂ ਵੀ ਅਸੀਂ ਵੀ ਹ ਹਾਂਜੀ ਹਾਂ ਹੋਰ ਚਲੋ, ਬਾਬਾ ਜੀ ਦੇ ਲੰਗਰ ਬਈ ਉਹ ਅਟੂਟ ਲੱਗੇ ਦੁਨੀਆਂ ਹਾਂ। ਹਾਂ ਨਹੀਂ ਉਹ ਹਾਂਜੀ ਹਾਂ ਹਾਂ ਮੈਂ ਵੀ ਸੁਣਿਆ ਭਾਈ ਸਾਹਿਬ ਇੱਕ ਦੀ ਸੁਣੀ ਨਾ ਜਦੋਂ ਦੀ ਮੈਂ ਸੁਣੀ ਆ ਨਾ ਉਹਦਾ ਤੇ ਮੈਂ ਪੱਕਾ ਲੈਂਦੀ ਹਾਂ ਬਈ ਆਪਣਾ ਇ ਹਿੱਸਾ ਕਹਿ ਲਓ ਜਾਂ ਕੁੱਛ ਵੀ ਕਹਿ ਲੋ, ਥੋੜਾ ਵੀ ਜਿੰਨਾ ਅਸੀਂ ਖਾ ਸਕਦੇ ਹ ਓਨਾ ਲਵੋ ਲਾਲਚ ਨੀ ਕਰੋ ਨਾ ਸੁੱਟੋ ਹਾਂ ਹਾਂਜੀ ਹਾਂਜੀ ਹਾਂਜੀ ਪ੍ਰਸ਼ਾਦ ਵੀ ਕਈ ਕਹਿੰਦੇ ਪ੍ਰਸ਼ਾਦ ਨੂੰ ਵੀ ਕਹਿੰਦੇ ਵੀ ਥੋੜਾ ਦੇਣਾ ਥੋੜਾ ਦੇਣਾ ਕਹਿੰਦੇ ਕਿਉਂ ਕਹਿੰਦੇ ਹੋਵੇ ਪ੍ਰਸ਼ਾਦ ਵਿੱਚ ਥੋੜ੍ਹਾ ਨੀ ਕਹਿਣਾ
ਨਾ - ਲਵੋ ਤੇ ਆਪਣਾ ਪ੍ਰਸ਼ਾਦ ਆਪ ਹੀ ਖਾਓ ਤੁਸੀਂ ਵੰਡੋ ਨਹੀਂ ਜੋ ਤੁਹਾਨੂੰ ਮਿਲੀ ਚੀਜ਼ ਤੁਸੀਂ ਆਪ ਹੀ ਲਵੋ ਤੋ ਅਸੀਂ ਵੀ ਕਥਾ ਜਿਵੇਂ ਸੁਣੀਏ ਨਾ ਤਾਂ ਮਨ ਨੂੰ ਬੜਾ ਲੱਗਦਾ ਕਿ ਨਹੀਂ ਜਿਵੇਂ ਬਾਈ ਕਹਿ ਰਹੇ ਕਿ ਇਹ ਹੈ ਕਿ
ਵਿਚਾਰ ਸੁਣੇ ਨਾ ਤੇ ਉਦੋਂ ਦਾ ਮਤਲਬ ਹੋ ਗਿਆ
ਹਾਂ ਉਹ ਕਹਿੰਦੇ ਕਿ ਹਾਂ ਲੰਗਰ ਕਈ ਲੋਕ ਵੀ ਤੁ ਜਿਵੇਂ ਕਹਦੇ ਸ਼ਰਮ ਆਉਂ ਹੈ ਕਿ ਲੰਗਰ ਨਹੀਂ ਲੈਣਾ
ਕਰਦੇ ਹਾਂਜੀ ਹਾਂ ਲਾਲਚ ਨੀ ਕਰੋ ਹਾਂ ਇਹ ਹੈ ਬਸ
ਚੀਜ਼ਾਂ ਅਸੀਂ ਵੀ ਅ ਗੁਰਦੁਆਰੇ ਜਾਂਦੇ ਹ ਨਾ ਪ੍ਰਸ਼ਾਦ ਵਕਣ ਸਭ ਚੀਜ਼ਾਂ ਲੈਂਦੇ ਹਾਂ ਵੀ ਬਾਈ ਪ੍ਰਸ਼ਾਦ ਵਕਣ ਥੋੜ੍ਹੀ ਥੋੜ੍ਹੀ ਪਾ ਦਿਓ ਕਿ ਵੇਸਟ ਵੀ ਨਾ ਜਾਏ ਰੂਅ ਅ ਜੂ ਝੂਠਾ ਵੀ ਨਹੀਂ ਸੁੱਟਣਾ ਕਿਉਂ ਹਾਂ ਕਿਉਂਕਿ ਥਾਂ ਥਾਂ 'ਤੇ ਲਿਖਿਆ ਹੁੰਦਾ ਵੀ ਉਨਾ ਹੀ ਲਵੋ ਜਿੰਨਾ ਤੁਸੀਂ ਖਾ ਸਕਦੇ ਹੋ ਜੂਠ ਨਹੀਂ ਸੁੱਟ
ਹਾਂਜੀ ਹਮ ਆਹ ਕਰਦੇ ਆ ਲੋਕੀ ਲਾਲਚ ਵੀ ਅਸੀਂ ਦੇਖਿਆ ਬਹੁਤ ਕਰਦੇ ਅਸੀਂ ਐਤਵਾਰ ਜਾਂਦੇ ਨਾ ਗੁਰਦੁਆਰੇ ਥਾਲੀਆਂ ਭਰ ਭਰ ਕੇ ਲੋਕ ਲੋਕਾਂ ਨੇ ਕਈਆਂ ਨੇ ਸੁੱਟੀਆਂ ਹੁੰਦੀਆਂ ਥੋੜਾ ਕਿਸੇਲੇ ਸੇਵਾ ਕਰੀ ਬੜਾ ਮਨ ਨੂੰ ਹੁੰਦਾ ਹੈ ਅਸੀਂ ਤੇ ਆਪਣੇ ਆਲੇ ਦੁਆਲੇ ਕੋਈ ਬੈਠਾ ਵੀ ਹੋਏ ਨਾ ਕੋਈ ਬੱਚੇ ਜੇ ਬਾਈ ਚਾਂਸ ਉੱਠਣ ਲੱਗਣ ਤੇ ਮੈਂ ਤੇ ਬੋਲ ਵੀ ਦਿੰਦੀ ਆ ਨਹੀਂ ਆ ਪੂਰਾ ਖਾਓ ਪਹਿਲਾਂ ਲਵੋ ਹੀ ਨਾ ਪਹਿਲਾਂ ਤੇ ਥੋੜਾ ਵਰਤਉਣ ਵਾਲਿਆਂ ਨੂੰ ਵੀ ਚਾਹੀਦਾ
ਵਰਤਾਨ ਵਾਲਿਆਂ ਨੂੰ ਵੀ ਚਾਹੀਦਾ ਕਿ ਥੋੜੇ ਬਚ ਹਾਂ ਬੱਚੇ ਆ ਉਹਨਾਂ ਨੂੰ ਤਰੀਕੇ ਨਾਲ ਪਾ ਦਉ ਕ ਉਹ ਪੂਰੀ ਕੜਛੀ ਜਿਹੜੀ ਹੁੰਦੀ ਵੱਡੀ ਭਰ ਭਰ ਕੇ ਪਾਈ ਜਾਂਦੇ ਤੁਸੀਂ ਥੋੜ੍ਹਾ ਉਹ ਨੂੰ ਸੁਣੋ ਵੀ ਉਹਨਾਂ ਦੀ ਵੀ ਪਾਣ ਲੱਗਿਆ ਲੰਗਰ ਵਰਤਾ ਰਹੇ ਹੋ ਤਾਂ ਤੁਸੀਂ ਉਹਨਾਂ ਦੀ ਸੁਣੋ ਵੀ ਹਾਂ ਹਾਂ ਬਿਲਕੁਲ ਬਿਲਕੁਲ ਇਹ ਚੀਜ਼ਾਂ ਹੈਗੀਆਂ ਏ ਇਹ ਚੀਜ਼ਾਂ ਵੀ ਹੈਗੀਆਂ ਔਰ ਕਈ ਲੋਕ ਕ ਕਈ ਲੰਗਰ ਘਰਾਂ ਵਿੱਚ ਜਿਵੇਂ ਲੰਗਰ ਲੰਗਰ ਵਾਲਿਆਂ ਦੀ ਡਿਊਟੀ ਲੱਗੀ ਹੁੰਦੀ ਐ ਕਿ ਅਸੀ ਲੰਗਰ ਬਰਤਾਨੇ
ਹਾਂਜੀ ਹਾਂਜੀ ਆਹ ਇਹ ਵੀ ਹੁੰਦਾ ਹੈ
ਇਹ ਵੀ ਗੁਰਦੁਆਰਿਆਂ ਚ' ਦੇਖੋਗੇ ਨਾ ਤੁਹਾਨੂੰ ਪ੍ਰਬੰਧਕ ਕਮੇਟੀਆਂ ਜਿਹੜੀਆਂ ਬਣੀਆਂ ਹੋਈਆਂ ਹੈ ਉਹ ਵੀ ਇਹ ਕੰਮ ਕਰ ਜਾਂਦੀਆਂ ਤੇ ਜਦਕਿ ਇਹ ਚੀਜ਼ਾਂ ਨਹੀ
ਕਰਦੇ ਆ ਕਰਦੇ ਆ ਹਾਂ ਨਹੀਂ ਹੋਣੀ ਹਾਂਜੀ ਹਾਂਜੀ ਪਰ ਫਿਰ ਵੀ ਸਾਡੇ ਗੁਰਦੁਆਰਿਆਂ ਚ ਬੜੀ ਕਿਰਪਾ ਹੈ ਮਹਾਰਾਜ ਦੀ ਬੜੀ ਬੜਾ ਹੁੰਦਾ ਹੈ ਬੜਾ ਕੋਈ ਖਾਲੀ ਨੀ ਜਾਂਦਾ ਮ ਮੋੜਦੇ ਨੀ
ਹਾਂ ਉਹੀ ਨਾ। ਚੀਜ਼ ਦੀ ਕਮੀ ਨਹੀਂ ਆਉਂਦੀ। ਦੀ ਇੱਕ ਅਗਰ ਇੱਕ ਲਗਰ ਖਤਮ ਹੋ ਗਿਆ ਤਾਂ ਦੂਸਰੀ ਚੀਜ਼ ਉਹ ਪਹਿਲਾਂ ਹੀ ਤਿਆਰ ਹੁੰਦੀ ਕੋਈ ਹੋਰ ਤਿਆ ਚੀਜ਼ ਆ ਜਾਂਦੀ ਹੈ। ਕਿ ਇਹ ਉਧਰ ਇਹ ਵਰਤਾ ਦਿਓ ਇਹ ਅਗਰ ਹੋ ਵੀ ਜਾਂਦੀ ਖਤਮ ਹੋ ਵੀ ਜਾਂਦੀ ਏ।
ਦੀਵਾਲੀ ਇੰਨੀ ਮਿਠਾਈ ਚੜ੍ਹਦੀ ਗੁਰਦੁਆਰੇ ਚੰਨੀ
ਬਿਲਕੁ, ਬਿਲਕੁਲ ਉਹ ਹਾਂ ਇਹ ਚੀਜ਼ ਇਹ ਤਾਂ ਹੈ ਸਾਡੇ ਇਹ ਹੈ ਗੁਰਦੁਆਰਿਆਂ ਵਿੱਚ ਇਹ ਨਹੀਂ ਕਿ ਮੰਦਰਾਂਵਾਂਗਨ ਨਹੀਂ ਕਰਦੇ ਕਿ ਅੰਦਰ ਰੱਖ ਲਉ ਇਹ ਕਿ ਵੰਡ ਦਿੰਦੇ ਉਸੇ ਵੇਲੇ ਹਾਂ ਇਸ ਉਸ ਨਾਲ ਨਾਲ ਵੰਡਦੇ ਜਾਂਦੇ।
ਵੀ ਆਉਂਦਾ ਜਦੋਂ ਛਾਦਹਿਲੇ ਬੱਚਿਆਂ ਨੂੰ ਉਹਨਾਂ ਦੀ ਮਨ ਪਸੰਦ ਦਾ ਵੀ ਮਿਲਦੇ ਨਾ। ਤੇ ਫਰ ਬੱਚੇ ਕੁਛ ਵੀ ਬੜੇ ਹੁੰਦੇ ਆ।
ਤੇ ਉਹ ਤੇ ਹੈ ਹੀ ਹੈ। ਹਾਂ
ਤੇ ਬੱਚੇ ਜਿੱਦ ਵੀ ਕਰਦੇ ਆ ਲੈਣ ਲਈ ਜਿਹਨਾਂ ਨੂੰ ਨਾ ਸਮਝ ਹੁੰਦੇ ਆ ਜਿਹੜੇ ਉਹ ਬੜੀ ਜਿੱਦ ਕਰਦੇ ਆ ਲੈਣਾ ਹੀ ਲੈਣਾ ਮੈਂ ਹਾਂ।
ਹੋਰ ਲੈਣਾ ਏ ਤੇ ਫੇਿਰ ਮੰਗਣਾ ਵੀ ਪੈ ਜਾਂਦਾ ਭਾਈ ਜੀ ਉਹਨਾਂ ਨੂੰ ਕਹਿਣਾ ਪੈ ਜਾਂਦਾ ਸੇਵਾਦਾਰਾਂ ਨੂੰ ਕਹਿ ਦੇਣਾ ਵੀ ਬੱਚਾ ਮੰਗ ਰਿਹਾ ਤੇ ਕੜਾਹ ਪ੍ਰਸ਼ਾਦ ਬਹੁਤ ਸਵਾਦ ਲੱਗਦਾ ਜੇ ਜੋ ਕੜਾਹ ਪ੍ਰਸ਼ਾਦ ਨਾ ਉਹ ਤੇ ਬਹੁਤ ਹੀ ਸਵਾਦ ਲੱਗਦਾ ਹੈਏ।
ਬਰੀਣੀ ਨਾ ਕੋਈ ਉਹ ਤੇ ਕਿਤੇ ਹੈ ਹੀ? ਨੀ ਉਹ ਤੇ
ਭਾਈ ਜੀ ਨੂੰ ਕਹਿਿੰਣਾ ਪੈਂਦਾ ਕਿ ਭਾਈ ਜੀ ਦੇ ਹੋਰ ਦੇ ਦਿਓ ਤੇ ਉਹ ਵੀ ਦੇ ਦਿੰਦੇ ਆ ਕਹਿਣਗੇ ਵੀ ਹਾਂ ਦੇ ਵੀ ਦੇਣਗੇ ਕਹਿਣਗੇ ਤੇ ਕਈ ਵਾਰੀ ਫੇਿਰ ਹੋ ਜਾਂਦੀ ਕਈ ਮੈਨੂੰ ਹੁੰਦਾ ਵੀ ਚੱਲ ਬੱਚਿਆਂ ਵਾਸਤੇ ਥੋੜ੍ਹੀ ਜਿਹੀ ਪ੍ਰਸ਼ਾਦ ਲੈ ਹੀ ਜਾਂਦੀ ਆ।
ਹਾਂਜੀ ਹਾਂ। ਅੱਛਾ। ਹਾਂ ਮੇਰੇ ਬੱਚੇ ਦੇ ਕਈ ਵਾਰੀ ਕਹਿਣਗੇ ਮੰਮੀ ਉਹ ਬਣਾਓ। ਆਟੇ ਵਾਲਾ ਬਣਾਓ ਗੁਰਦੁਆਰੇ ਵਾਲਾ। ਫੇਰ ਐਵੇਂ ਥੋੜਾ ਜਿਹੀ ਬਣਾਉਾਨਦੀ ਆਾਂ ਬਿਲਕੁਲ ਬਈ ਦੋ ਤਿੰਨ ਬਈ ਉਹੀ ਖਾ ਲੈਣ ਜਿਹੜਾ ਚਮਚ ਚਮਚ। ਜ਼ਿਆਦਾ ਨੀ ਹਾਂ ਫਿਰ ਉਸੇ ਵੇਲੇ ਬਣਾਓ ਤੇ ਉਸੇ ਵੇਲੇ ਪਾ ਲੈਂਦੇ ਆ ਬੱਚੇ। ਹ--ਹਾਂਜੀ, ਹਾਂਜੀ। ਚਲੋ ਜੀ। ਠੀਕ ਹੈ ਵਧੀਆ। ਬਸ ਵਧੀਆ। ਚੱਲ ਰਹੇ ਗਰਮੀਆਂ ਦੇ ਦਿਨ। ਹਾਂਜੀ ਹਾਂ ਹਾਂਜੀ ਹਾਂ ਬਸ ਹੋ ਗਈ ਹੁਣ ਤੇ ਛੁੱਟੀਆਂ ਕੱਲ੍ਹ ਤੋਂ। ਹਾਂਜੀ।
ਚਲੋ ਵਧੀਆ, ਵਧੀਆ। ਸਾਡੇ ਵੀ ਬੱਚਿਆਂ ਦੀ ਛੁੱਟੀਆਂ ਵੀ ਹੈ ਕੁਛ ਘੁੰਮਣ ਦਾ ਵੀ ਪ੍ਰੋਗਰਾਮ ਹੈ। ਇਹਨਾਂ ਦਾ ਗਰਮੀ ਵੀ ਬਹੁਤ ਹੈਗੀ। ਮਨ ਇਸ ਕਰਕੇ ਹਾਂ ਅੱਜ ਗਰਮੀ ਵੀ ਸੀਗੀ ਪਰ ਸਾਡੇ ਕੀ ਹੁੰਦਾ ਪਿਆ ਅੱਜ ਕੱਲ ਹੁਣ ਗੁਰੂ ਜਾਣ ਲੱਗੀ ਸੀ ਤੇ ਇਤਨੀ ਤੇਜ਼ ਬਾਰਿਸ਼ ਆ ਗਈ ਦਸ ਪੰ ਦਸ ਮਿੰਟ ਮੁਸ਼ਕਿਲ ਨਾਲ ਖੜ ਗੜਗੜ ਫਟਾਫਟ ਚੀਜ਼ਾਂ ਚੁੱਕੀਆਂ ਕਿਉਂਕਿ ਕੱਪੜੇ ਸੁੱਕੇ ਪਾਏ ਹੁੰਦੇ ਆ ਸਭ ਕੁੱਛ ਚੁੱਕਿਆ ਫਟਾਫਟ ਕੱਪੜੇ ਇੱਧਰ ਉੱਧਰ ਸਭ ਚੀਜ਼ਾਂ ਚੁੱਕੀਆਂ ਪਿੱਛੇ ਜੰਗਲੇ ' ਵੀ ਸਮਾਨ ਚੁੱਕਿਆ ਹੁੰਦਾ ਕੁਛ ਨਾ ਕੁਛ ਉਹ ਚੁੱਕਿਆ ਆਵਾਜ਼ ਆ ਮੈਨੂੰ ਮੈੂੰ ਉਹ ਲੱਗਦਾ ਏਸੀ ਚੱਲਦਾ ਪਿਆ ਮੈਂ ਕਹਿੰ ਏਸੀ ਦੀ ਆਵਾਜ਼ ਨੀ ਹੈ ਏਸੀ ਦਾ ਪੰਖਾ ਵੀ ਚੱਲਦਾ ਨਾ ਤੇ ਆਵਾਜ਼ ਆਉਂਦੀ ਹੈ
ਹਾਂਜੀ ਚਲੋ ਠੀਕ ਹੈ ਕਰਨਾ ਫਿਰ ਫੋਨ ਤੁਸੀਂ ਹਾਂ ਫੋਨ ਕਰਨਾ ਫਿਰ ਟਾਈਮ ਲੱਗੇਗਾ ਤੇ ਹਾਂਜੀ
ਹਾਂ ਬਿਲਕੁਲ ਬਿਲਕੁਲ ਕਰ ਲਿਆ ਕਰੋ ਯਾਦ ਤੁਸੀਂ ਸਾਨੂੰ ਚਲੋ ਹੋਰ ਘਰ ਪਰਿਵਾਰ ਸਭ ਵਧੀਆ ਹਾਂ ਚਲੋ ਚਲੋ ਠੀਕ ਹੈ ਜੀ ਠੀਕ ਹੈ